ਹਾਂਜੀ।
ਹੂੰ ਤੁਸੀਂ ਖਾਈਆਂ।
ਹੈਲੋ, ਸਤਿ ਸ਼੍ਰੀ ਅਕਾਲ।
ਹੂੰ।
ਹੋਰ ਸੁਣਾਓ ਕੁਛ ਨਹੀਂ ਬੈਠੀ ਸੀ। ਬਸ ਕੰਮ ਕਰਕੇ ਬਾਹਰ। ਬੱਦਲ ਜਾ ਹੋਇਆ ਸੀ। ਬੈਠੀ ਤੇ ਫੇਰ ਵੇਖਣ ਦੇਈ ਧੁੱਪ ਨਿਕਲ ਆਈ ਹੈ ਇੰਨੀ।
ਹਾਂਜੀ -ਹਾਂਜੀ।
ਹਾਂ ਉਹੀ ਗਰਮੀ ਜਿਹੀ ਹੋ ਗਈ ਹੁਣ ਫੇਰ ਧੁੱਪ ਨਾਲ, ਇਸ ਤਰਾਂ ਹੀ ਆ ਬਸ ਮੀਂਹ। ਪੈ ਜਾਂਦਾ ਵਾ ਧੁੱਪ ਨਿਕਲ ਆਉਂਦੀ। ਫੇਰ ਓਨੀ ਗਰਮੀ ਹੋ ਜਾਂਦੀ। ਹੂੰ। ਹੋਰ ਸੁਣਾਓ ਤੁਸੀਂ, ਹੋ ਗਿਆ ਰੋਟੀ ਪਾਣੀ ਤੁਹਾਡਾ।
ਨਹੀਂ -ਨਹੀਂ ਬਣਾਉਂਗੀ ਹਲੇ, ਥੋੜੀ ਦੇਰ'ਚ ਬਣਾਉਂਗੀ ਹਾਂਜੀ।
ਕੀ ਬਣਾਉਣਾ ਅੱਜ।
ਹੈਲੋ
ਮੈਂ ਕੀ ਬਣਾਉਣਾ ਅਸੀ
ਅੱਜ ਵੇਖਦੇ ਹਾਂ, ਕੀ ਬਣਾਉਦੇ ਆਂ
ਹਮ
ਕੋਈ ਸਮਝ ਨੀ ਆਉਂਦਾ ਖਾਈ ਜਾਓ ਬਣਾਈ ਜਾਓ ਮੈ ਸੋਚ ਰਹੀ ਉਹ ਬਣਾ ਲੂੰਗੀ ਹਾਂਜੀ ਫਰਾਈਡ ਰਾਈਸ ਬੱਚੇ ਕਹਿ ਰਹੇ ਸੀ ਫਰਾਈਡ ਰਾਈਸ ਹੀ ਬਣਾ ਲੈਦੇ ਆ, ਹਾਂਜੀ ਪਨੀਰ ਘਰੇ ਕੜਿਆ ਸੀ ਰਾਤੀ ਤੇ ਪਹਿਲਾਂ ਸੋਚਿਆ ਕਿ ਪਨੀਰ ਭੁਜੀਆ ਬਣਾਉਂਦਾ ਤੇ ਬੱਚੇ ਲੋਕ ਤੇ ਉਹ ਖਾ ਲਈਏ ਸੀ ਪਾਸਤਾ ਬਣਾਇਆ ਸੀ
ਹਮ
ਹਾਂਜੀ ਤੇ ਹੁਣ ਕਹਿੰਦੇ ਨਹੀਂ ਖਾਣਾ ਢਿੱਡ ਪਰ ਗਿਆ ਤੇ ਮੈਂ ਉਹੀ ਸੋਚ ਰਹੀ ਅਧੀ ਨੇ ਪਨੀਰ ਕੱਢਿਆ ਹੋਇਆ ਕਦੇ ਦੁੱਧ ਬਹੁਤ ਜ਼ਿਆਦਾ ਪਇਆ ਆਆ
ਹਾਂਜੀ ਅੱਛਾ ਹੈਲੋ ਹੈਲੋ
ਆ ਰਹੀ ਆਵਾਜ।
ਹਾਂਜੀ ਹਾਂਜੀ ਆ ਰਹੀ ਵਿੱਚ ਸਾਇਲੈਂਟ ਹੋ ਜਾਂਦਾ ਪੂਰੇ ਕੁਝ ਆਵਾਜ਼ ਨੀ ਆਉਂਦੀ ਹੈ ਜੀ।
ਹਾਂ ਤੇ ਨਾਲ ਰਾਇਤਾ ਬਣਾ ਲਾਗੀ ਲਾਉਗੀ ਲੌਕੀ ਦਾ ਜਾਂ ਫਿਰ ਖੀਰੇ ਦਾ। ਤੇ ਨਾਲ ਫਰਾਈਡ ਰਾਈਸ ਬਣਾ ਲਉਗੀ ਦਹੀਂ ਵੀ ਜਮਾਇਆ ਸੀ ਰਾਤੀ।
ਹਮ
ਹ ਪਨੀਰ ਵੀ ਪਿਆ ਸੀ ਦੁੱਧ ਜ਼ਿਆਦਾ ਲੈ ਕੇ ਆ ਗਏ ਸੀ ਨਾ ਕਸਟਰਡ ਬਣਾਉਣ ਵਾਸਤੇ। ਤੇ ਫੇ ਮੈਂ ਥੱਕ ਗਈ ਤੇ ਮੈਂ ਕਸਟਰਡ ਬਣਾਇਆ ਨਹੀਂ।
ਅੱਛਾ ਅੱਛਾ।
ਮੈਂ ਕਿਹਾ ਦਹੀ ਹੀ ਜਮਾ ਦੇ ਰਹੀ ਹਾਂ ਤੇ ਨਾਲ। ਪਨੀਰ ਕੱਢ ਦੇਣੀ ਆ ਦੁੱਧ ਪਹਿਲਾਂ ਦਾ ਵੀ ਪਿਆ ਸੀ ਤੇ ਕਦੇ ਵੀ ਵਧੀਆ ਪਨੀਰ ਪਨੀਰ ਬਣ। ਨੇ ਇ ਦੋ ਤੁਸੀਂ ਮੈਂ ਕਿਹਾ ਕੀ ਕਰਨਾ ਇਹ ਕਹਿੰਦੇ ਕਿ ਸੇਵੀਆਂ ਪਾ ਲਓ ਖੀਰ ਬਣਾ ਲਾ ਮੈਂ ਕਿਹਾ ਰਹਿਣ ਦਿਓ ਯ ਏਦਾਂ ਮੈਂ ਕਹਿਦੀ ਥੱਕੀ ਹੋਈਆਂ। ਆਹ ਬਣਾ ਲਓ ਉਹ ਬਣਾ ਲਓ ਕੁਛ
ਤੇ ਆ
ਹੱਥ ਬਣਾ ਦਿਓ ਕਹਿੰਦਾ ਵੇਖ ਲਿਆ ਫਿਰ ਕੀ ਕਰਨਾ ਤੇ। ਉਹੀ ਹਾਂ ਮਟਰ, ਬੀਨਸ, ਸ਼ਿਮਲਾ ਮਿਰਚ, ਗਾਜਰ, ਗੋਭੀ। ਸਬ ਪਾ ਕੇ ਪਨੀਰ ਪਾ ਕੇ ਉਹ ਚਾਵਲ ਪਹਿਲਾਂ ਬਣਾ ਕੇ ਰੱਖ ਲਉਗੀ।
ਹਾਂਜੀ ਹਾਂਜੀ।
ਬਾਸਮਤੀ ਬਣਾ ਕੇ ਰੱਖ। ਉਹਦੇ ਚ ਚਾਵਲ ਜਦੋਂ ਬਣਾਉਂਗੀ ਪਾਣੀ ਚ ਤੁਹਾਡਾ ਲੋਂਗ ਨਿੰਬੂ। ਅ ਖੜੀ ਮਸਾਲ ਇਲਾਇਚੀ। ਵਗੈਰਾ ਥੋੜ੍ਹਾ ਜਿਹਾ ਪਾ ਕੇ ਚਾਵਲ ਬਣਾ ਕੇ ਤੇ ਸਾਰਾ ਕੁਛ ਕੱਢ ਕੇ ਉਹਨੂੰ ਇੱਕ। ਖੁੱਲੇ ਭਾਂਡੇ ਜੇ ਤਾਂ ਉਹਨੂੰ ਚੰਗੀ ਤਰ੍ਹਾਂ ਫੈਲਾ ਕੇ ਹਵਾ ਚ ਰੱਖ ਦੇਣਾ ਵਾ ਉਹ ਤੇ ਉਹ ਤੁਹਾਡਾ ਬਾਸਮਤੀ ਦਾ ਸਿੱਧਾਂ ਹੀ ਅੱਡ ਅੱਡ ਬਣਦਾ ਹੀ ਆ। ਫਿਰ ਵੀ ਥੋੜਾ ਜਿਹਾ ਹਾਂਜੀ ਹਾਂਜੀ
ਹਮ
ਵਾਸਤੇ ਕੋਈ ਵੱਡੇ ਭਾਂਡੇ ਚ ਕੱਢ ਕੇ ਰੱਖ ਦੂਗੀ ਫਿਰ ਉਹਦੇ ਵਾਸਤੇ ਸਲਾਈ ਕਰਕੇ ਪਾਉਂਗੀ।
ਹਾਂਜੀ ਅੱਛਾ
ਪਾਉਂਗੀ ਫਿਰ ਰਾਈਸ ਪਾਉਂਗੀ ਬਹੁਤ ਵਧੀਆ ਬਣਦਾ ਉਹ ਵੀ।
ਹਾਂਜੀ ਹਾਂਜੀ ਚਲੋ।
ਸਾਨੂੰ ਵੀ ਫੇਰ ਕੀਤਾ ਸੀ ਮੈਂ।
ਅੱਛ, ਹਾਂਜੀ ਕੋਈ ਨੀ ਬਣਾ ਕੇ ਵੇਖਾਂਗੇ ਅਸੀਂ ਵੀ।
ਨੂੰ ਭੇਜ ਕਹਿ ਭੇਜ ਭੇਜਿਆ ਨਾ ਬਣਾਇਆ ਕਰ। ਮ ਬਣਾਉਂਦੀ ਤੇ ਕਹਿੰਦਾ ਮਤਲਬ ਬਣਾ ਦੇ ਅੱਜ ਹੀ ਬਣਾ ਲਾ ਫਿਰ।
ਹਾਂ ਉਹ ਤੇ ਹੈ।
ਇੱਕ ਚੀਜ਼ ਆਉਂਦੇ ਰਹਿੰਦੇ ਆ ਬਨਣ ਲਈ ਬਣਾਈ ਜਾਓ ਟਰਾਈ ਕਰੀ ਜਾਓ ਤੇ ਖਾਈ ਜਾਓ।
ਜੀ ਉਹ ਤੇ ਆ ਮੈਨੂੰ ਤੇ ਜਿਆਦਾ ਬਣਾਉਣ ਤੋਂ ਜਿਆਦਾ ਖਾਣ 'ਚ ਠੀਕ ਲੱਗਦਾ। ਬਣਾਉਣ 'ਚ ਮੈਨੂੰ ਬੜੀ ਉਹ ਲੱਗਦਾ। ਕੋਈ ਬਣਾ ਬਣਾ ਕੇ ਦਈ ਜਾਵੇ ਤੇ ਖਾਈ ਜਾਵਾਂ। ਬਣਾਉਣ ਦਾ ਉਹਦਾ ਨਹੀਂ ਹੈਗਾ।
ਲਿਖ ਲੈਂਣੀ ਆਂ ਤੇ ਮੈਂ ਤੇ ਸਮਾਨ ਮੰਗਾ ਕੇ ਫਟਾਫਟ ਟਰਾਈ ਕਰਨ ਲੱਗ ਜਾਂਣੀ ਆਂ। ਇਕ ਆ। ਬਣਾਇਆ ਸੀ ਤੁਹਾਡਾ ਵੋ ਮਿੰਨੀ ਸਮੋਸਾ ਕਰਕੇ ਬਣਦਾ ਉਪਰੋ ਮਸਾਲਾ ਵਾਲਾ ਡਰਾਈ ਫਰੂਟ ਮਿੰਨੀ ਸਮੋਸਾ। ਕਹਿੰਦੇ ਉਹਨੂੰ ਉਹ ਬਹੁਤ ਵਧੀਆ ਹਾਂਜੀ ਮੈਂ ਤਾਂ ਮੇਰੇ ਸਿਸਟਰ ਅਸੀਂ ਮਿਲ ਕੇ ਬਣਾਇਆ ਸੀ। ਮੇਰਾ ਵਿਆਹ ਨਹੀਂ ਹੋਇਆ ਸੀ। ਬਹੁਤ ਵਧੀਆ ਬਣਿਆ ਸੀ ਬਹੁਤ ਵਧੀਆ ਇੰਨੀ ਛੋਟੀ-ਛੋਟੀ ਸਮੋਸੇ ਬਣਦੇ ਆ। ਮਿੰਨੀ ਸਮੋਸਾ ਕਹਿੰਦੇ ਉਹਨੂੰ, ਦੇਸੀ ਘਿਓ 'ਚ ਬਣਦਾ ਪੂਰਾ
ਹਾਂਜੀ -ਹਾਂਜੀ, ਉਹ ਕੁੜੀ ਆ ਕੇ ਕਹਿੰਦੀ ਮੈਨੂੰ ਨਾ ਉਹ ਮਗਰ ਮੱਛ ਬਣਾ ਦੋ ਕਲੇਹ ਦਾ। ਤੇ ਮੈਂ ਮ ਬਣਾ ਦਿੱਤਾ ਤੇ ਕਹਿੰਦੀ ਦੇ ਦੰਦ ਮੈਂ ਕਿਹਾ ਦੰਦ 'ਚ ਟੁੱਟ ਗਏ ਉਹਦੇ ਪੋਪਲਾ ਹੋ ਗਿਆ।
ਦੰਦ ਵੀ ਬਣਾ ਕੇ ਦੋ ਉਹਦੇ
ਨਹੀਂ ਬੱਚੇ ਵੀ ਅੱਜ ਕੱਲ ਦੰਦ ਵੀ ਬਣਾ ਕੇ ਦੋ ਹੁਣ ਮਗਰ ਮੱਛ ਦੇ ਕਹਿੰਦੀ।
ਮੈਂ ਪਾਣੀ ਹਨਾ। ਆਹ ਉਹਨੂੰ ਇਹ ਨਾ ਕਿ ਮਗਰਮਛ ਸੀ ਤੇ ਦੰਦ ਨੀ ਆ ਤੇ ਖਾਏਗਾ ਕਿਸ ਤਰਾ ਵਿਚਾਰਾ- ਮਗਰਮਛ ਦੰਦ ਆਹੋ ਦੰਦ ਵੀ ਬਣਾ ਕੇ ਦੋ ਹੁਣ ਉਹਦੇ
ਹਾਂਜੀ ਮੈਨੂੰ ਵੀ ਜਾਣਾ ਸੀ ਮਾਰਕੀਟ, ਉਹ ਮੇਰੀ ਸਲੀਪਰ ਥੋੜੇ ਜਿਹੇ ਖਰਾਬ ਹੋ ਗਿਆ ਲੈਣ ਵਾਸਤੇ ਚੱਲੋਗੇ ਤੁਸੀਂ
ਹਾਂਜੀ- ਹਾਂਜੀ ਜਾਣਾ ਮੈਨੂੰ ਵੀ, ਮੇਰੀ ਅਸਲ 'ਚ ਨਾ ਵੰਨ ਸਲੀਵ ਪਤਾ ਹੈਗੀ ਹੈ ਲੇਕਿਨ ਆਉਣ ਜਾਣ ਵਾਲੀ ਚੱਪਲ ਮੇਰੀ ਖਰਾਬ ਹੋ ਗਈ ਆ ਹ ਜੁੱਤੀ
ਹਾਂਜੀ -ਹਾਂਜੀ ਚੱਲਣਗੇ ਹਾਂ ਉੱਥੇ ਇਕ ਨਿਊ ਸ਼ੋਪ ਖੁੱਲੀ ਉਥੇ ਔਫਰ ਚੱਲ ਰਿਹਾ। ਡਿਸਕਾਊਂਟ ਕਰਕੇ ਦੇ ਰਹੇ ਨੇ ਉੱਥੇ ਚੱਲਦੀ ਚੱਲਦੇ ਆ ਵੇਖ ਲਾਗੇ ਫਲ ਉਧਰ ਏ। ਵੇਖ ਲਵਾਂਗੇ ਜੇ ਪਸੰਦ ਆ ਗਿਆ ਤੇ ਠੀਕ ਆ, ਨਹੀਂ ਆਇਆ ਤਾਂ ਹੋਰ ਕਿਤੇ ਵੇਖ ਲਵਾਂਗੇ।
ਹੂੰ ਉਹੀ ਨਾ, ਚਲੇ ਚਲਾਂਗੇ ਬੰਦਿਆਂ ਨਾਲ ਜਾਓ ਤੇ ਇਹਨਾਂ ਨਾਲ ਤੇ ਰੁਕਣ ਦਾ ਹੀ ਨਹੀਂ ਹੁੰਦਾ ਵਾ ਰੁਕ ਰੁਕਦੇ ਨਹੀਂ ਕਿਤੇ। ਹਾਂਜੀ ਆਪ
ਉਹ ਕਹਿ ਪਾਲਟੀ ਜਾਉ ਤੇ ਫੋਟੋ ਇੱਕ ਈ। ਇਹਨਾਂ ਦਾ ਪਤਾ ਕਿਥੇ ਜਾਓ ਪਾਰਟੀ ਜਾਓ ਤੇ ਫੋਟੋ ਖਿੱਚੋ ਉਹ ਵਧੀਆ ਹੈਗਾ।
ਹਾਂਜੀ
ਫਿਰ ਲਾ ਲੋ।
ਐ ਲੈ ਮਗਰਮੱਛ ਬਣ ਗਿਆ ਕਿੰਨਾ ਕੀਊਟ ਮਗਰਮਛ ਬਣਿਆ ਦੇਖ ਹਨਾ ਬੇਬੀ ਮਗਰਮੱਛ ਛੋਟਾ ਸਾ ਨਹੀਂ ਅਭਿ ਨਹੀਂ ਕਾਟ ਤਾ ਜਾ ਥੱਲੇ ਦਿਖਾਕੇ ਆ ਆਪਣੇ ਪਾਪਾ ਨੂੰ ਮਗਰਮੱਛ ਹੈ। ਹੂੰ ਮੌਸਮ ਇਹੋ ਜਿਹਾ ਨਾ ਸੁਸਤੀ ਜਿਹੀ ਪੈ ਜਾਂਦੀ।
ਕੋਈ ਨਾ
ਸਵੇਰੇ ਮੈਨੂੰ ਹੀ ਉਠਣ ਦਾ ਜੀ ਨਹੀ ਕਰਨ ਦਿਆ ਸੀ ਇਹਨਾਂ ਨੇ ਜਬਰਦਸਤੀ ਉਠਾ ਕੇ ਰੱਖ ਤੇ ਮੈਂ ਤੇ ਸੁੱਤੀ ਪਈ, ਤੇ ਮੈਂ ਹ ਸਪਨਾ ਵੇਖਣ ਦੀ ਕਿ ਮਤਲਬ ਮੇਰੀ ਮੰਮੀ ਆ ਮੇਰੀ ਨਾਨੀ ਆ। ਮੇਰੀ ਮੰਮੀ ਦੀ ਭੂਆ ਤੇ ਉਹਨਾਂ ਦਾ ਮੁੰਡਾ ਸਭ ਆਏ ਹੋਏ ਤੇ ਨਾ ਆਈਸ ਕਰ੍ਰੀਮ ਰੋਟੀ ਰੁਟੀ ਖਾ ਕੇ ਤੇ ਬੈਠੇ ਤੇ ਆਈਸ ਕਰ੍ਰੀਮ ਬਾਕੀ ਉਹ ਦੇਣ ਦੇ ਆ ਕਰਕੇ, ਖਾਣ ਦੇ ਤੇ ਮੈਨੂੰ ਵੀ ਪਾ ਕੇ ਦਿੱਤੀ ਪਲੇਟ ਤੇ ਤੇ ਮੈਂ ਚਮਚ ਦਾ ਫੜ ਕੇ ਹਿਲਾਈ ਜਾਣ ਦੀ ਤੇ ਇਹਨਾਂ ਨੇ ਸਦ ਕੇ ਮੈਨੂੰ ਉਠਾ ਦਿੱਤਾ ਮੈਂ ਕਿਹਾ ਮੈਨੂੰ ਆਈਸ ਕਰ੍ਰੀਮ ਤੇ ਖਾਣ ਦਿੰਦੇ
ਤੇ ਉਠਾ ਕੇ ਰੱਖਦਾ ਮੈਨੂੰ ਉਈ ਨਾ ਲੈ ਕੇ ਬੈਠੀ ਮੇਰੀ ਆਈਸ ਕਰ੍ਰੀਮ ਵਿਚ ਹੀ ਰਹਿ ਗਈ
ਹ
ਹਾਂ ਕਹਿੰਦੇ ਆਈਸ ਕਰੀਮ ਖਾਈ ਜਾਂਦੀ ਤਬੀਅਤ ਠੀਕ ਨੀ ਕਹਿੰਦੀ ਆਈਸ ਕਰੀਮ ਖਾਣੀ ਆ ਮੈਂ ਸਪਨੇ ਚ ਖਾਣ ਦੀ ਮੈਂ ਕਿਹੜਾ ਸਹੀ ਚ ਖਾ ਰਹੀ ਹਮ
ਹਮ
ਹਾਂ। ਨਹੀਂ ਸਾਡੇ ਉੱਥੇ ਮੰਮੀ ਉਹਨਾਂ ਦੇ ਘਰ ਉਧਰ ਮਤਲਬ ਪਹਿਲਾਂ ਅਸੀਂ ਉਥੇ ਰਹਿੰਦੇ ਹੁੰਦੇ ਸੀ ਉਥੇ ਗਲੱਗਪੇ ਬਹੁਤ ਸਵਾਦ ਬਣਦੇ ਆ। ਜੀ ਕਰਨ ਡ ਉਹ ਖਾਣ ਦਾ ਉਹ
ਦ ਤਾਂ ਗਏ ਹੀ, ਖਾਏ ਕਾਫੀ। ਇਸ ਵਾਰੀ ਤੇ ਨਹੀਂ ਖਾ ਪਆ ਨੇ। ਹੈਲੋ,
ਹਾਂਜੀ।
ਹਾਂਜੀ -ਹਾਂਜੀ ਆਰੀ ਵਾਜ਼। ਉਹੀ ਮਸ ਗ ਗੇਲ -ਗੱਪੇ ਖਾਨ ਦਾ ਜੀਕਰ ਡਿਆਣ ਬੈਠੇ- ਬੈਠੇ। ਸੋਚਣ ਡ ਨਹੀਂ, ਕੀ ਹੋ ਗਿਆ।
ਕੱਪੜ ਤੇ ਲੈ ਕੇ ਆਉਂਦੇ ਆ ਰੋਲਾ ਬਣਾਉਂਦੇ ਆ ਘਰੇ ਅੱਜ ਆਪਣੇ ਗੁਚ -ਗਛੋ। ਉਹ ਜਿਹੜਾ ਪਾਪੜ ਨੀ ਆਉਂਦਾ ਉਹ ਵਧੀਆ ਲੱਦਾ ਉਹਵੇ।
ਹਾਂਜੀ -ਹਾਂਜੀ।
ਮੇਰੀ ਦਵਾਈ ਚੱਲੀ ਤੇ ਮੈਂ ਵੀ ਤੇ ਮੇਰੀ ਪਾੜਣੀ ਨੀ ਖਾਾਂਗੀ ਜਲਦੀ ਤੇ ਫ ਪਾੜਣੇ ਲੈ ਕੇ ਆਉਂਗੀ ਬਿਨਾਂ ਹੀਵਾੜਾ ਤੁ ਮਸਾਲਾ ਬਣਾਉਂਗੀ।
ਅੱਛਾ- ਅੱਛਾ।
ਸੋਚ ਰਹੀ ਮਟਰ ਵੀ ਪੀ ਮਟਰ ਪਈ ਹੋਈ ਥੋੜੀ ਜਿਹੀ ਮਟਰ ਪਿੰਗਾਦਾ।
ਹਮ। ਹਮ, ਅੱਛਾ।
ਹਮ
ਹਾਂਜੀ। ਚਮਚ ਲੈ ਕੇ ਆ ਤੁਸੀਂ ਲੈ ਕੇ ਆਓ ਜਾ ਕੇ ਮੈਂ ਵੈ ਕਰ ਰਹੀ ਇੱਥੇ ਬੈਠ ਕੇ ਆਂਟੀ ਨਾ ਜਾਓ ਤੁਸੀਂ ਲੈ ਆਓ। ਜਾ ਪਾਪਾ ਮੰਗ ਲਓ। ਅਰੇ ਖ਼ਰਾਬ ਪਤਾਦੇ ਸਾਰੇ ਦੰਦ ਤੋੜ ਕੇ ਰੱਖ ਦਿੱਤੇ। ਹੁਣ ਆਪਾਂ ਉਪਲਾ ਕਰਤਾ ਉਹਨੂੰ। ਮਗਰ ਮਜਛ ਤੇ ਦਾਨ ਤੋੜਤੇ ਸਾਰੇ। ਔਰ ਸੁਨਾ।
ਬੱਸ ਵਧੀਆ।
ਹਾਂਜੀ। ਮੌਸਮ ਦਾ ਵੀ ਕੁੱਛ ਪਤਾ ਨੀ ਚੱਲਦਾ ਨਾ ਕਦੀ ਧੁੱਪ ਕਦੀ ਬਣ ਜਾਂਦਾ।
ਕੱਪੜੇ ਪਾ ਕੇ ਆਓ ਤੇ ਫੇਰ ਇਹ ਹੋ ਜਾਂਦਾ ਵਾ। ਦੇਖ ਧਿਆਨ ਰੱਖੇ ਰਹੋ ਫੇਰ ਕਦੋਂ ਵੀ ਮੀਂਹ ਆ ਗਿਆ ਤੇ ਬਸ ਫੇਰ
ਅੱ ਚਾ ਹ।
ਹਮ। ਆਏ ਨਾ। ਧਿਆਨ ਰੱਖਣਾ ਪੈਂਦਾ ਫੇਰ। ਕਦੋਂ ਵੀ ਮੀਹ- ਮਾਂ ਚੱਲ ਹੋ ਗਿਆ ਤੇ ਫਿਰ ਪਰ ਜੋ ਗਿੱਲੇ ਹੋ ਗਏ ਤੇ ਫੇਰ ਹੋਰ ਸਿਆਪਾ। ਸੁੱਕਣੇ ਵੀ ਨੀ ਛੇਤੀ ਕਿ
ਹਮ
ਹਮ।
ਛੱਤ ਤੇ ਕੱਪੜੇ। ਤੇ ਸਾਡੇ ਵੀ ਤੇ ਪਾਉਣ ਡਈ ਉਹਦੀ ਸੱਸ ਛੱਤ ਤੇ ਚੜੀ ਆੜ। ਕੱਪੜੇ ਸੇਕੋਣ ਡਈ ਆ। ਆ ਨੂੰਹ ਤੇ ਨਿਕਲਦੀ ਬਾਹਰ ਪੂਰਾ ਕੰਮ ਵਿਚਾਰੀ ਆ ਹੀ ਕਰਦੀ ਰਹਿੰਦੀ ਆ।
ਅੱਛਾ।
ਕਦੀ ਹੁਣ ਕੀ ਤਰ੍ਹਾਂ ਕਹਿੰਦੀ ਪ ਮੈਂ ਵੀ ਕਰਦੀ ਮੈਂ ਤੇ ਨੀ ਵੇਖਿਆ ਕਦੇ ਕਰਦੇ। ਕਦੇ ਤਾਂ ਕਰਦੀ ਹੁਣ ਰੋਟੀ ਪਾਣੀ ਦਾ। ਸੱਸ ਮਤਲਬ ਬੈਠੀ ਬਹਿੰਦੀ ਨੀ ਜਾਂ ਕੁੱਛ ਨਾ ਕੁਛ ਕਰਦੀ। ਜਾਂਦੀ। ਇੱਥੇ ਝਾੜੂ ਲਾਓ। ਉੱਥੇ ਝਾੜੂ ਲਾ ਤਾ। ਸਾਫ਼ ਸਫ਼ਾਈ ਕੱਪੜੇ ਜੋੜਨਾ ਬੱਚਿਆਂ ਨੂੰ ਵੇਖਣਾ ਸਭ ਕੁਛ ਕਰਦੀ ਹੈ।
ਅੱਛਾ। ਹਮ, ਇਹ ਪਤਾ ਕਰ ਤੇ ਉਹ ਕਰਦੀ ਨੀ ਹੋਣੀ ਆ। ਬੈਡ ਤੇ ਜਾਣ ਕੇ ਬੈਠੀ ਰਹਿੰਦੀ ਹੋਣੀ ਆ। ਫੇਰ ਇਹ ਕਰਦੀ ਕਹਿੰਦੀ ਹੋਣੀ। ਕਣੇ ਇਨੇ ਦਿਨ ਮੈਂ ਕੱਲ
ਇੱਕ ਵਾਰ ਗੱਲਾਂ ਤੋਂ ਗੱਲਾਂ ਤੋਂ ਸੁਣਾ ਚਾਹੁੰਦਾ ਨਾ। ਇੱਕ ਵਾਰੀ ਕਹਿ ਰੀ ਕਿ ਮਤਲਬ ਬਹਿੰਦੀ ਨਹੀ ਮੇਰੀ ਆਦਤ ਬਹਿਣ ਨਹੀਂ ਬਹਿਣ ਦੀ ਮੈਂ ਖਾਂਦੀ ਰਹਿੰਦੀ ਆ ਜਿੱਥੇ ਵੀ ਜਾਂਦੀ ਆ ਖਾਂਦੀ ਰਹਿੰਦੀ ਆ
ਅੱਛਾ, ਚੰਗਾ ਫਿਰ ਤੇਰੇ, ਤੂੰ ਥੱਲੇ ਬੈਠ ਕੇ ਖਾ ਲੈ ਜਾ ਕੇ ਉੱਥੇ ਜਾ ਕੇ, ਜਾ ਲੈ ਜਾ ਥੱਲੇ ਚੱਲ ਜਾ ਨਾ ਪਾਣੀ ਚੱਲਦੀ ਤੇ ਖਾਂ ਨਾ ਜਾ ਕੇ ਮੈਂ ਮਨਾ ਕਰਨ ਦੀ ਤੈਨੂੰ ਖਾਣ ਨੂੰ ਕਹਿੰਦੀ ਹੋ ਖਾ ਜਾ ਕੇ ਮੈੰ ਮਨਾ ਕਰਨ ਦੀ ਪਾਣੀ ਮੰਗਣ ਦੀ ਮੈਂ ਕਿਹਾ ਤੇ ਥੱਲੇ ਜਾ ਲੈ ਲਾ ਉੱਥੇ ਹੀ ਖਾ ਲਈ ਜਾਂ ਫਿਰ ਲੈ ਆ ਪਾਣੀ ਅ ਜਾ
ਚਾਚੂ ਕੋਲ ਮੰਗਦੀ ਆ ਪਾਣੀ, ਇਥੇ ਨਹੀਂ ਇਹ ਆਵਾਜ਼ ਜਾਣੀ ਤੇਰੀ ਅੰਦਰ ਜਾ ਕੇ ਜਾ ਚਲੋ ਠੀਕ ਹੈ ਨਾ, ਫੇਰ ਲਵਾਂ ਇਹਨੂੰ
ਠੀਕ ਹੈ ਹੈਲੋ
ਹਾਂਜੀ ਮ ਫੇਰਾਂ ਪਾਉਂਦੀ ਆ ਰੱਖਦੀ ਹਾਂ
ਹਾਂਜੀ ਚੰਗਾ ਜੀ, ਹਾਂਜੀ-ਹਾਂਜੀ।